ਹੈਲੋ।
ਹਾਂਜੀ, ਸਤਿ ਸ਼੍ਰੀ ਅਕਾਲ ਜੀ।
ਸ਼ਸ਼ਰੀਅਕਾਲ ਜੀ ਕਿਵੇਂ ਹੋ?
ਠੀਕ, ਠਾਕ ਜੀ ਵਧੀਆ ਤੁਸੀਂ ਦੱਸੋ ਠੀਕ ਹੋ?
ਮੈਂ ਵੀ ਵਧੀਆ, ਚਲੋ ਅੱਜ ਆਪਾਂ ਵਧੀਆ-ਵਧੀਆ ਅੱਜ ਆਪਾਂ ਖ਼ਰੀਦਦਾਰੀ, ਬਾਰੇ ਗੱਲ ਕਰਦੇ ਕੀ ਜਿਹੜੀ ਔਨਲਾਈਨ ਆ 'ਤੇ ਔਫਲਾਈਨ ਆ ਤੁਹਾਡੇ ਕੀ ਵਿਚਾਰ ਆ ਇਹਦੇ ਬਾਰੇ?
ਹਾਂਜੀ-ਹਾਂਜੀ ਬਿਲਕੁਲ ਤੁਸੀਂ ਮਤਲਬ ਕਿੱਦਾਂ ਕਰਦੇ ਹੋ ਸ਼ੋਪਿੰਗ ਔਨਲਾਈਨ ਕਰਦੇ ਹੋ ਜਾਂ ਕਿੱਦਾਂ ਅਹ ਮਾਰਕੀਟ 'ਚ' ਜਾ ਕੇ।
ਜ਼ਿਆਦਾਤਰ ਮੈਂ ਤਾਂ ਔਨਲਾਈਨ ਹੀ ਕਰਦੀ ਹਾਂ।
ਔਨਲਾਈਨ ਹੀ ਕਰਦੇ ਓ ਠੀਕ ਹੈ, ਠੀਕ ਹੈ।
ਜ਼ਿਆਦਾ ਹੀ ਪਤਾ ਹੁੰਦਾ, ਕਿਉਂਕਿ ਮੈਨੂੰ ਨਾ ਮੈਨੂੰ ਬਾਹਰ ਨਿਕਲਣਾ ਅਉਖਾ ਲੱਗਦਾ।
ਮੈਨੂੰ ਇਹ ਆ ਮੈਨੂੰ ਘਰੇ ਬੈਠੀ ਨੂੰ ਸਮਾਨ ਮਿਲ ਜਾਵੇ। ਮੈਨੂੰ ਵਧੀਆ ਹੀ ਮਿਲੀਆਂ, ਮਤਲਬ ਏਦਾਂ ਨਹੀਂ ਹੋਇਆ ਮੈਨੂੰ ਘੱਟ ਪਿਆ, ਜਿੱਦਾਂ ਦੀ ਮੈਂ ਚੀਜ਼ ਚਾਹਨੀ ਹੁੰਨੀ ਆ ਮੈਨੂੰ ਓਦਾਂ ਦੀ ਮਿਲ ਜਾਂਦੀ ਹੈ।
ਠੀਕ ਹੈ, ਠੀਕ ਹੈ। ਮਤਲਬ ਤੁਸੀਂ ਮਾਰਕੀਟ ਦੇ ਵਿੱਚ ਘੱਟ ਜਾਨੇ ਓ, ਮੈਂ ਦੇਖੋ ਵੈਸੇ ਤਾਂ ਮਤਲਬ ਮੈਂ ਪਸੰਦ ਕਰਦੀਆਂ ਹਨਾ ਵੀ ਮਾਰਕੀਟ ਦੇ ਵਿੱਚ ਜਾ ਕੇ ਚੀਜ਼ ਲੈਣਾ ਪਸੰਦ ਕਰਦੀ ਹਾਂ। ਪਰ ਮਤਲਬ ਕੁਛ ਹਨਾ ਚਲੋ ਚੀਜ਼ਾਂ ਐਵੇਂ ਦੀਆਂ ਹੁੰਦੀਆਂ ਨੇ ਵੀ ਜਿਹੜੀਆਂ ਲੋਕਲ ਮਾਰਕੀਟ ਦੇ ਵਿੱਚ ਨਹੀਂ ਮਿਲਦੀਆਂ ਹੈਗੀਆਂ। ਤੇ
ਹਾਂਜੀ।
ਕਰਕੇ ਮਤਲਬ ਔਨਲਾਈਨ ਹੀ ਮੰਗਵਾਉਣੀਆਂ ਪੈਂਦੀਆਂ ਨੇ 'ਤੇ ਮਤਲਬ ਜਿਹੜੀਆਂ ਚੀਜ਼ਾਂ ਹਨਾ ਚਲੋ ਕੁੱਝ ਨਾ ਮਤਲਬ ਚਲੋ ਸਹੀ ਬ੍ਰੈਂਡ ਵਗੈਰਾ ਦੇ ਹੁੰਦੀਆਂ ਨੇ ਉਹ ਤਾਂ ਦੇਖੋ ਸਹੀ ਆ ਜਾਂਦੀ। ਨੇ ਹਨਾ, ਬਟ ਮਤਲਬ ਕਈ ਵਾਰ ਕੁਛ ਇਦਾਂ ਦਾ ਹੋ ਜਾਂਦਾ ਹਨਾ ਵੀ ਵਧੀਆ ਨੀ ਮਤਲਬ ਆਪਾਂ ਜਿਹੜੀਆਂ ਆ ਦੂਜੀਆਂ ਐਪਾਂ ਤੋਂ ਮੰਗਵਾ ਲੈਂਦੇ ਹੈ ਹਨਾ। ਜਿਹੜੀਆਂ ਨੋਰਮਲ ਜਹੀਆਂ ਹੁੰਦੀਆਂ ਨੇ 'ਤੇ ਮਤਲਬ ਉਹਨਾਂ 'ਚ ਕਈ ਵਾਰ ਦੇਖੋ ਕੁਆਲਿਟੀ ਵਗੈਰਾ ਦਾ ਫ਼ਰਕ ਪੈ ਜਾਂਦਾ।
ਹਮ, ਇਹ ਗੱਲ ਤਾਂ ਹੈ ਇਹ ਹੁਣ ਆਪਾਂ ਜੇ ਦੇਖ ਕੇ ਮੰਗਾਈਏ ਵਧੀਆ ਕੁਆਲਿਟੀ ਇਹ ਹੁਣ ਆਪਣੇ 'ਤੇ' ਹੈ ਕਈ ਨਾ ਸਸਤੇ ਪਿੱਛੇ ਜ਼ਿਆਦਾ ਭੱਜ ਰਹੇ ਆ ਹਨਾ ਇਹ, ਔਨਲਾਈਨ ਇਹ ਨਹੀਂ ਸਹੀ ਹੁੰਦੀਆਂ।
ਹਾਂਜੀ, ਹੁਣ ਦੇਖੋ ਜੇ ਆਪਾਂ ਮਤਲਬ ਮਾਰਕੀਟ ਦੇ ਵਿੱਚ ਜਾ ਕੇ ਸ਼ੋਪਿੰਗ ਕਰਦੇ ਹਾਂ ਹਨਾ ਤਾਂ ਇੱਕ ਤਾਂ ਦੇਖੋ ਆਪਾਂ ਨੂੰ ਵਰਾਇਟੀ ਜਿਆਦਾ ਮਿਲ ਜਾਂਦੀ ਆ ਹਨਾ, ਆਪਾਂ ਖੁੱਦ ਦੇਖ ਕੇ ਵੀ ਹੁਣ ਆਪਾਂ ਨੂੰ ਦੇਖੋ ਜਿਵੇਂ ਆਪਾਂ ਕੋਈ ਚੀਜ਼ ਕੱਪੜਾ ਲੈਣਗੀਆਂ ਤਾਂ ਆਪਾਂ ਰੰਗ ਵਗੈਰਾ ਚੰਗੇ ਤਰੀਕੇ ਦੇਖ ਸਕਦੇ ਹਾਂ ਵੀ ਕਿਹੜੇ-ਕਿਹੜੇ ਰੰਗ ਉੱਚੇ ਹੈਗੇ ਨੇ। ਠੀਕ ਏ ਤਾਂ ਮਤਲਬ ਆਪਾਂ ਨੂੰ ਹੋਰ ਵੀ ਉਸ 'ਚ ਅਲੱਗ- ਅਲੱਗ ਡਿਜ਼ਾਇਨ ਦਿਖਾ ਦਿੰਦੇ ਨੇ ਦੁਕਾਨਦਾਰ ਵੀ ਹਾਂਜੀ ਹੋਰ ਕਿਹੜੀ- ਕਿਹੜੀ ਵਰਾਇਟੀ ਆ ਜਾਂਦੀ, ਮਤਲਬ ਆਪਣੇ ਕੋਲ ਬਹੁਤ ਸਾਰੀਆਂ ਆਪਸ਼ਨਾਂ ਹੁੰਦੀਆਂ ਜੇ ਆਪਾਂ ਮਾਰਕੀਟ ਵਿੱਚ ਜਾ ਕੇ ਸ਼ੋਪਿੰਗ ਕਰਦੇ ਹਾਂ।
ਹਾਂਜੀ, ਬਿਲਕੁਲ।
ਜੀ ਹਾਂਜੀ। 'ਤੇ ਦੂਜੀ ਚੀਜ਼ ਉਹਨਾਂ ਦੀ ਮਤਲਬ ਆਪ ਨੂੰ ਕੁਆਲਿਟੀ ਦਾ ਪਤਾ ਲੱਗ ਜਾਂਦਾ ਵੀ, ਹਨਾ ਕਿੱਦਾਂ ਦੀ ਕੁਆਲਿਟੀ ਆ ਆਪਾਂ ਜਦੋਂ ਹੱਥ ਲਗਾ ਕੇ ਚੀਜ਼ ਨੂੰ ਦੇਖਦੇ ਹਾਂ ਹਨਾ, ਜਾਂ ਮੰਨ ਲਓ ਹੁਣ ਦੇਖੋ ਜੇ ਆਪਾਂ ਔਨਲਾਈਨ ਕਰਦੇ ਹਾਂ ਫਿਰ ਤਾਂ ਆਪਾਂ ਨੂੰ ਫੋਨ ਦੇ ਵਿੱਚ ਹੀ ਫੋਟੋਆਂ ਦਾ ਦੇਖਣਾ ਪੈਂਦਾ ਫੋਟੋਆਂ ਦਾ ਦੇਖੋ ਐਡਿਟ ਹੁੰਦੀਆਂ ਨੇ ਹਨਾ, ਫਿਲਟਰ ਵਗੈਰਾ ਲਗਾ ਕੇ ਜੇ ਮਤਲਬ ਆਪਾਂ ਮਾਰਕੀਟ ਦੇ ਵਿੱਚ ਜਾ ਕੇ ਕਰਦੇ ਹਾਂ, ਸ਼ੋਪਿੰਗ ਤਾਂ ਆਪਾਂ ਨੂੰ ਹੱਥ ਲਗਾ ਕੇ ਸਹੀ ਤਰੀਕੇ ਨਾਲ਼ ਉਹਦੀ ਕੁਆਲਟੀ ਪਤਾ ਲੱਗ ਜਾਂਦੀ ਹੈ। ਵੀ ਹਾਂਜੀ ਕਿੱਦਾਂ ਦੀ ਕੁਆਲਿਟੀ ਹੈਗੀ ਆ, 'ਤੇ ਮਤਲਬ ਆਪਾਂ ਨੂੰ ਦੁਕਾਨਦਾਰ ਗਰੰਟੀ ਵੀ ਆਪਾਂ ਕਈ ਵਾਰ ਚਲੋ ਹਨਾ ਕੋਈ ਚੀਜ਼ ਏਦਾਂ ਦੀ ਹੁੰਦੀ ਹੈ ਜਿਹਦੀ ਆਪਾਂ ਗਰੰਟੀ ਵਗੈਰਾ ਲੈ ਸਕਦੇ ਹਾਂ, ਵੀ ਹਾਂਜੀ। ਜੀ ਵੀ ਮਤਲਬ ਕਿੰਨੀ ਦੇਰ ਚੱਲ ਸਕਦੀ ਆ, ਕੀ ਆ ਮੰਨ ਲਓ ਹਨਾ ਚਲੋ, ਅਹ ਆਪਾਂ ਨੇ ਉਹ ਚੀਜ਼ ਵਰਤੀ 'ਤੇ ਮਤਲਬ ਖਰਾਬ ਨਿਕਲ ਗਈ। ਤਾਂ ਮਤਲਬ ਉੱਥੇ ਵਾਪਸ ਕਰਨ ਦੀ ਆਪਓਸ਼ਨ ਹੁੰਦੀ ਆ, ਪਰ ਜੇ ਮਤਲਬ ਆਪਾਂ ਔਨਲਾਈਨ ਮੰਗ ਕੇ ਹਨਾ, ਔਨਲਾਈਨ ਮੰਗਾਂ ਕੇ ਚੀਜ਼ ਆਪਾਂ ਉਹਨਾਂ ਨੂੰ ਵਰਤ ਲੈਂਦੇ ਹਾਂ ਤੇ ਮਤਲਬ ਬਾਅਦ ਚ ਉਹ ਖ਼ਰਾਬ ਨਿਕਲਦੀ ਆ ਫੇਰ ਆਪਾਂ ਉਹਨੂੰ ਵਾਪਿਸ ਨੀ ਕਰ ਸਕ ਕਰਦੀ ਹੈਗੇ।
ਨਹੀਂ ਏਦਾਂ ਨਹੀਂ ਹੁਣ ਕਾਫ਼ੀ ਔਨਲਾਈਨ ਐਪਸ ਆ ਪਰ ਆਪਾਂ ਜਿੱਦਾਂ ਜੇ ਕੋਈ ਚੀਜ਼ ਖ਼ਰਾਬ ਨਾ ਆਪਾਂ ਉਹਨੂੰ ਵਾਪਿਸ ਕਰ ਸਕਦੇ ਹਾਂ।
ਨਹੀਂ ਦੇਖੋ ਉਹ ਮਤਲਬ ਏਦਾਂ ਦਾ ਦੇਖੋ ਆਪਾਂ ਵਾਪਿਸ ਕਰ ਸਕਦੇ ਹਾਂ ਵੀ ਜੇ ਕੋਈ ਚੀਜ਼ ਖ਼ਰਾਬ ਆ ਗਈ ਹਨਾ। ਪਰ ਮੰਨ ਲਓ ਜੇ ਆਪਾਂ ਨੇ ਹੁਣ ਮੰਨ ਲੋ ਕੋਈ ਆਪਾਂ ਨੇ ਪੈਂਟ ਮੰਗਾਈ ਆ ਮੰਨ ਲਓ ਠੀਕ ਆ ਔਨਲਾਈਨ ਜੀਨ ਦੀ ਪੈਂਟ ਮੰਗਾਈ ਆ ਠੀਕ ਹੈ ਪਹਿਲਾਂ ਤਾਂ ਮੰਨ ਲਓ ਉਹ ਸਹੀ ਸੀਗੀ ਜਦੋਂ ਆਪਾਂ ਨੇ ਮੰਗਾਈ ਆ ਪਰ ਜਦੋਂ ਆਪਾਂ ਨੇ ਉਹ ਵਰਤ ਲਈ ਹਨਾ ਵਰਤਣ ਤੋਂ ਬਾਅਦ ਉਹਦਾ ਰੰਗ ਫੇਡ ਹੋ ਗਿਆ ਜਾਂ ਮਤਲਬ ਕੁਛ ਹੋਰ ਉਹਨੂੰ ਡੈਮੇਜ ਹੋ ਗਿਆ ਤਾਂ ਮਤਲਬ ਉਦੋਂ ਨੀ ਨਾ ਬਦਲ ਸਕਦੇ ਹੈਗੇ ਉਹਨੂੰ।
ਹਮ ਇਹ ਤਾਂ ਹੈ, ਇਹ ਉਹਦੇ ਕੁਆਲਿਟੀ ਦੇ ਹੁੰਦਾ ਆ ਵੀ ਆਪਾਂ ਕਿਨ ਮਤਲਬ ਕਿੰਨੇ-ਕਿੰਨੇ ਦੀ ਮੰਗਾਈ ਹਨਾ ਕਈ ਤਾਂ ਹੁਣ ਸ, ਸਸਤੀਆਂ ਦੇਖ ਕੇ ਓਨਲਾਈਨ ਮੰਗਵਾ ਲੈਂਦੇ ਆ ਹਨਾ ਕਿਉਂਕਿ ਉਹਨਾਂ ਨੂੰ ਮਾਰਕੀਟ ਚ ਇਹ ਵਾਲੀ ਓਸ਼ਨ ਨਹੀਂ ਮਿਲਦੀ। ਪਰ ਉਹਨਾਂ ਦਾ ਇਹ ਹੁੰਦਾ ਵੀ ਉਹ ਜਲਦੀ ਖ਼ਰਾਬ ਹੋ ਜਾਂਦੀ ਆ ਇਸ ਲਈ ਸਾਨੂੰ ਵਧੀਆ ਕੁਆਲਿਟੀ ਦੀ ਚੀਜ਼ ਹੀ ਮੰਗਉਣੀ ਚਾਹੀਦੀ ਆ ਜਾਂ ਆ ਆਪਣੇ 'ਤੇ' ਆ ਜੇ ਆਪਾਂ ਮਾਰਕੀਟ ਆਰਾਮ ਨਾਲ ਜਾ ਸਕਦੇ ਫਿਰ ਤਾਂ ਕੋਈ ਏਦਾਂ ਦੀ ਗੱਲ ਨੀ ਫੇਰ ਤਾਂ ਚਲੋ ਔਫਲਾਈਨ ਹੀ ਕਰਨ ਲੋ ਹਨਾ। ਪਰ ਮੇਰੇ ਅਰਗੇ ਨੂੰ ਹੁਣ ਇਹ ਹੁੰਦਾ ਮੈਂ ਨਹੀਂ ਜਾਣਾ ਤਾਂ ਫੇਰ ਇਹ ਹੁੰਦਾ ਵੀ ਚਲੋ ਓਨਲਾਈਨ ਹੀ ਮੰਗਵਾ ਲੋ।
ਹਾਂਜੀ- ਹਾਂਜੀ ਇਹ ਤਾਂ ਗੱਲ ਸਹੀ ਹੈ। ਪਰ ਚਲੋ ਹਨਾ ਵੀ ਮਤਲਬ ਦੇਖੋ ਜਿਹੜੇ ਲੋਕ ਤਾਂ ਦੇਖੋ ਕਰੀ ਜਾਂਦੇ ਨੇ ਹਨਾ ਓਨਲਾਈਨ ਸ਼ੋਪਿੰਗ ਮਤਲਬ ਉਹਨਾਂ ਨੂੰ ਤਾਂ ਦੇਖੋ ਹਨਾ ਮਤਲਬ ਭੇਤ ਪੈ ਜਾਂਦਾ ਵੀ ਹਾਂ, ਕਿੱਥੇ ਮਤਲਬ ਕਿਹੜੀ ਚੀਜ਼ ਵਧੀਆ ਮਿਲ ਰਹੀ ਹੈ ਹਨਾ। ਵੀ ਕਿਹੜਾ ਪੇਜ ਜੈਨੂਅਨ ਹੈਗਾ। ਹੁਣ ਮਤਲਬ ਦੇਖੋ
ਹਮ।
ਮੰਨ ਲਓ ਕੋਈ ਕਿਸੇ ਬੰਦੇ ਨੇ ਠੀਕ ਹੈ ਆਪਣਾ ਬਿਜਨਸ ਖੋਲਿਆ ਹੋਇਆ ਔਨਲਾਈਨ ਠੀਕ ਹੈ ਉਹ ਸੋਸ਼ਲ ਮੀਡੀਆ ਦੇ ਉੱਪਰ ਹੈਗਾ ਵੀ ਮਤਲਬ ਪਾਉਂਦਾ ਵੀ ਹਾਂਜੀ ਉਹਨਾਂ ਕੋਲ ਇਹ-ਇਹ ਚੀਜ਼ਾਂ ਹੈਗੀਆਂ ਨੇ। ਮਤਲਬ ਕਈ ਵਿੱਚ ਲੋਕ ਐਦਾ ਦੇ ਹੁੰਦੇ ਨੇ ਜਿਹੜੇ ਉਹਨਾਂ ਦੇ ਪੇਜ ਤੋਂ ਦੇਖ -ਦੇਖ ਕੇ ਹਨਾ ਫਰੌਡ ਕਰਦੇ ਨੇ। ਮਤਲਬ ਪੈਸੇ ਵਗੈਰਾ ਪਵਾ ਲੈਂਦੇ ਨੇ।
ਹਾਂਜੀ ਆਪਾਂ ਕਹਿ ਸਕਦੇ ਹਾਂ ਵੀ ਇਹਦੇ ਫਾਇਦੇ ਵੀ ਹੁੰਦੇ ਆ ਨੁਕਸਾਨ ਵੀ ਹੁੰਦੇ ਆ। ਇਹ ਹੁਣ ਆਪਾਂ ਨੂੰ ਨਾ ਪੂਰਾ ਸਾਵਧਾਨੀ ਨਾਲ ਚੱਲਣਾ ਚਾਹੀਦਾ ਆ।
ਹਾਂਜੀ ਉਹੀ ਹੈ ਨਾ ਹੁਣ ਦੇਖੋ ਏ ਆਈ ਦਾ ਦੇਖੋ ਜ਼ਮਾਨਾ ਹੈਗਾ ਹੁਣ ਸਾਰਾ ਕੁਛ ਐਡਿਟ ਹੋ ਜਾਂਦਾ ਸਾਰੀਆਂ ਚੀਜ਼ਾਂ ਹੋ ਜਾਂਦੀਆਂ ਨੇ। ਮਤਲਬ ਜੇ ਕੋਈ ਬੰਦਾ ਆਪਣਾ ਕੰਮ ਚਲਾ ਰਿਹਾ ਤਾਂ ਉਸ ਤੋਂ ਇਹ ਨੀ ਪਤਾ ਦੇਖ ਕੇ ਹਨਾ ਉਹਨਾਂ ਦਾ ਪੇਜ ਮਤਲਬ ਕਿੰਨੇ ਲੋਕ ਬਣਾ ਲੈਣ ਤੇ ਆਪਣੇ ਖਾਤਿਆਂ ਦੇ ਵਿੱਚ ਪੈਸੇ ਪਵਾ ਲੈਣ। ਮ ਅਹ ਗਲਤ ਦਿਖਾ ਕੇ ਕੀ ਤੁਹਾਡਾ ਔਡਰ ਹੋ ਗਿਆ।
ਹਾਂਜੀ ਇਹ ਚੀਜ਼ਾਂ ਹੁੰਦੀਆਂ ਆ ਇਹਨਾਂ ਤੋਂ ਜਿੰਨਾ ਹੋ ਸਕੇ ਆਪਾਂ ਨੂੰ ਬਚਣਾ ਚਾਹੀਦਾ ਆ।
ਹਾਂਜੀ ਹਾਂਜੀ ਇਹ ਮਤਲਬ ਸਭ ਤੋਂ ਵੱਡੀ ਦਿੱਕਤ ਆ ਰਹੀ ਹੈ ਅੱਜ ਦੇ ਟਾਈਮ 'ਚ।
ਹਾਂ ਪਰ, ਜਿੱਦਾਂ ਆ ਆਪਣਾ ਕਿਸੇ, ਕਿਸੇ ਵੀ ਐਪ ਤੇ ਯਕੀਨ ਬਣ ਜਾਂਦਾ ਹਨਾ।
ਹਾਂਜੀ - ਹਾਂ।
ਵੀ ਇਹ, ਮਤਲਬ ਵੈਰੀਫਾਈਡ ਆ ਵਧੀਆ ਕੰਪਨੀ ਆ ਹਨਾ। ਫੇਰ ਆਪਾਂ ਉਹਦੇ ਤੇ ਭਰੋਸਾ ਕਰਦੇ ਸਕਦੇ ਕੋਈ ਅਨਨੋਨ ਹੋਵੇ, ਅਣਜਾਣ ਹੋਵੇ ਉਹਦੇ ਤੇ ਨਹੀ ਭਰੋਸਾ ਕਰਨਾ ਚਾਹੀਦਾ
ਹਾਂਜੀ - ਹਾਂਜੀ, ਇਹ ਤਾਂ ਗੱਲ ਸਹੀ ਹੈ ਜੀ। ਹਾਂ, ਹਾਂਜੀ। ਬਾਕੀ ਵੈਸੇ ਮਤਲਬ ਹੁਣ ਦੇਖੋ ਜਦੋਂ ਮਜਬੂਰੀ ਹੁੰਦੀ ਆ ਹਨਾ। ਜਦੋਂ ਆਪਾਂ ਕਈ ਵਾਰ ਨਹੀਂ ਮਾਰ ਮਾਰਕੀਟ ਦੇ ਵਿੱਚ ਜਾ ਸਕਦੇ ਹੁੰਦੇ ਹਨਾ ਤਾਂ ਚਲੋ ਆਪਾਂ ਔਨਲਾਈਨ ਹੀ ਮੰਗਵਾਉਣਾ ਪੈਂਦਾ
ਹਾਂਜੀ।
ਹਾਂਜੀ ਜਿੱਦਾਂ ਹੁਣ ਦੇਖੋ, ਜਿਵੇਂ ਹੁਣ ਮੰਨ ਲਓ ਮੈਂ ਆਪਣੇ ਮੂੰਹ ਲਈ ਹਨਾ ਜਾਂ ਲਗਾਉਣ ਲਈ ਕੋਈ ਫੇਸ ਵਾਸ਼ ਕਹਿ ਲਓ ਜਾਂ ਕੋਈ ਹਨਾ ਕਰੀਮ ਵਗੈਰਾ ਤਾਂ ਮਤਲਬ ਉਹ ਦੇਖੋ ਮੈਂ ਔਨਲਾਈਨ ਹੀ ਮੰਗਵਾਉਂਦੀ ਹਾਂ
ਹਾਂ ਏਦਾਂ ਦੀ ਚੀਜ਼ਾਂ ਤਾਂ ਔਨਲਾਈਨ ਹੀ ਜ਼ਿਆਦਾਤਰ, ਮੈਂ ਵੀ ਔਨਲਾਈਨ ਹੀ ਮਗਵਾਉਂਦੀ ਹਾਂ
ਹਾਂਜੀ - ਹਾਂਜੀ, ਕਿਉਂਕਿ ਦੇਖੋ ਜਿਹੜੇ ਹਾਂਜੀ - ਹਾਂਜੀ।
ਆਪਾਂ ਜਿੱਦਾਂ ਕੋਈ ਕੱਪੜਾ ਵਗੈਰਾ ਲੈਣਾ ਹੁੰਦਾ ਨਾ ਉਹ ਨੀ ਆਪਾਂ ਨੂੰ ਔਨਲਾਈਨ ਲੈਣਾ ਚਾਹੀਦਾ ਉਹ ਆਪਾਂ ਨੂੰ ਜਾ ਕੇ ਲੈਣਾ ਚਾਹੀਦਾ ਏਦਾਂ ਦੀਆਂ ਛੋਟੀਆਂ -ਮੋਟੀਆਂ ਚੀਜ਼ਾਂ ਤਾਂ ਚਲੋ ਬੰਦਾ ਮੰਗਾ ਲੈਂਦਾ ਹੈ
ਹਾਂਜੀ - ਹਾਂਜੀ। ਹੁਣ ਦੇਖੋ ਮਤਲਬ ਜਿਹੜੇ ਇਹ ਪ੍ਰੋਡਕਟ ਹੁੰਦੇ ਨੇ ਹਨਾ, ਦੇਖੋ ਸਸਤੇ ਪ੍ਰੋਡਕਟ ਦਾ ਦੇਖੋ ਮਾਰਕੀਟ ਦੇ ਵਿੱਚ ਮਿਲ ਜਾਂਦੇ ਨੇ ਚਲੋ ਪਰ ਜਿਹੜੇ ਇਹ ਵਧੀਆ ਬਰੈਂਡ ਦੇ ਪ੍ਰੋਡਕਟ ਹੁੰਦੇ ਨੇ ਹਨਾ ਉਹ ਆਪਾਂ ਨੂੰ ਔਨਲਾਈਨ ਹੀ ਮੰਗਵਾਉਣੇ ਪੈਂਦੇ ਨੇ ਜਾਂ ਮਤਲਬ ਕਿਤੇ ਵਧੀਆ ਸ਼ਹਿਰ ਹੋਵੇ ਹਨਾ ਜਿੱਥੇ ਵਧੀਆ ਮਾਰਕੀਟ, ਵੱਡਾ ਬਾਜ਼ਾਰ ਬਣਿਆ ਹੁੰਦਾ ਹਨਾ
ਹਮ, ਸਹੀ ਗੱਲ ਆ।
ਹੋ ਨਹੀਂ ਵੀ ਚਲੋ ਹਨਾ ਜੇ ਆਪਾਂ ਔਨਲਾਈਨ ਵੀ ਮੰਗਵਾਉਂਦੇ ਹਾਂ ਤਾਂ ਆਪਾਂ ਥੋੜ੍ਹਾ ਬਹੁਤ ਔਫਰ ਮਿਲ ਜਾ ਕਈ ਵਾਰ ਜਦੋਂ ਕੋਈ ਤਿਉਹਾਰ ਵਗੈਰਾ ਆਉਂਦਾ ਹਨਾ ਉਦੋਂ ਉਸ ਟਾਈਮ ਸੇਲ ਲਗਾਈ ਹੁੰਦੀ ਆ ਔਫਰ ਲਾਏ ਹੁੰਦੇ ਨੇ ਤਾਂ ਮਤਲਬ ਉਸ ਟਾਈਮ 'ਚ' ਤਾਂ ਇਹ ਮਿਲ ਜਾਂਦੀਆਂ ਨੇ ਚੀਜ਼ਾਂ
ਹਾਂਜੀ ਬਿਲਕੁਲ ਜੀ।
ਹਾਂਜੀ - ਹਾਂਜੀ। ਮਤਲਬ ਏਦਾਂ ਦੇ ਪ੍ਰੋਡਕਟ ਤਾਂ ਸਹੀ ਮਿਲ ਜਾਂਦੇ ਨੇ ਮੈਂ ਵੀ ਮੰਗਵਾਉਂਦੀ ਹਾਂ ਪਰ ਇੱਕ ਦੋ ਵਾਰ ਮਤਲਬ ਮੈਨੇ ਕ ਕੱਪੜਿਆਂ ਮਾਗੂ ਹਨ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਜੀਨ ਵਗੈਰਾ ਮੰਗਾਈ ਸੀਗੀ ਤਾਂ ਉਹ ਨੀ ਸਹੀ ਨਿਕਲੀ ਸੀਗੀ
ਹਾਂ ਉਹੀ ਗਾ ਮਤਲਬ ਕੱਪੜੇ ਵਗੈਰਾ ਤਾਂ ਬੰਦਾ ਨਾ ਹੀ ਮੰਗਵੇ ਔਨਲਾਈਨ
ਹਾਂਜੀ - ਹਾਂਜੀ।
ਆਮ ਚੀਜ਼ਾਂ ਬੰਦਾ ਮੰਗਵਾਉਂਦਾ ਰਹਿੰਦਾ
ਹਾਂਜੀ, ਮਤਲਬ ਉਹੀ ਆ ਹਨਾ ਇਹ ਚੀਜ਼ਾਂ ਨੀ ਆਪਾਂ ਨੂੰ ਮੰਗਵਾਉਣੀਆਂ ਚਾਹੀ ਹੈਗੀਆਂ ਫੇਰ ਦੇਖੋ ਹਨਾ ਜਿਵੇਂ ਹਰਾਸ਼ ਮੈਂਟ ਬਹੁਤ ਹੁੰਦੀ ਹੈ ਜਿਵੇਂ ਹੁਣ ਮੰਨ ਲਓ ਕੋਈ ਚੀਜ਼ ਖ਼ਰਾਬ ਆ ਜਾਂਦੀ ਹੈ ਹਨਾ ਫੇਰ ਉਹਨੂੰ ਬਦਲੋ ਮਤਲਬ ਕਿੰਨਾ ਟਾਈਮ ਲੱਗ ਜਾਂਦਾ ਤਾਲਾਦਾ ਤਾਂ ਉਹਦੇ 'ਚ ਮਤਲਬ ਆਪਣਾ ਬਹੁਤ ਜ਼ਿਆਦਾ ਕਈ ਵਾਰ ਆਪਾਂ ਨੂੰ ਮਤਲਬ ਉਸੇ ਟਾਈਮ ਚੀਜ਼ ਚਾਹੀਦੀ ਹੁੰਦੀ ਹੈ ਫਿਰ ਦੇਖੋ ਕਿੰਨਾ ਸਮਾਂ ਬਰਬਾਦ ਹੋ ਜਾਂਦਾ
ਹਮ ਇਹ ਗੱਲ ਵੀ ਹੈ ਮਤਲਬ ਇਹ ਆਪਾਂ ਨੂੰ ਵੀ ਸੋਚਣਾ ਚਾਹੀਦਾ ਹੈ ਜੇ ਤਾਂ ਆਪਾਂ ਸਹਿਮਤ ਹੁੰਦੇ ਵੀ ਚਲੋ ਇੰਨੇ ਕੁ ਸਮੇਂ ਤੱਕ ਆ ਜਾਊਗੀ ਹਨਾ ਮੰਨ ਲਓ ਆਪਾਂ ਨੂੰ ਕਾਹਲੀ ਨੀ ਹੁੰਦੀ ਚੀਜ਼ ਲੈਣ ਦੀ ਫਿਰ ਤਾਂ ਚਲੋ ਬੰਦਾ ਔਨਲਾਈਨ ਦੇਖ ਲੈਂਦਾ ਆ ਪਰ ਜੇ ਲੋੜ ਆ ਹੁਣੀ ਚਾਹੀਦੀ ਮੰਨ ਲਓ ਕੱਲ ਚਾਹੀਦੀ ਆ ਜਾਂ ਹਨਾ ਫਿਰ ਤਾਂ ਬੰਦਾ ਮਾਰਕੀਟ ਟੀ ਹੀ ਜਾਂਦਾ ਆ
ਹਾਂਜੀ - ਹਾਂਜੀ ਮਤਲਬ ਜਲਦਬਾਜ਼ੀ 'ਚ' ਤਾਂ ਦੇਖੋ ਔਨਲਾਈਨ ਵੈਸੇ ਵੀ ਕੋਈ ਚੀਜ਼ ਨਹੀ ਮੰਗਵਾਉਣੀ ਚ ਚਾਹੀਦੀ ਹੈਗੀ। ਮਤਲਬ, ਜੇ ਆਪਾਂ ਨੂੰ ਇਹ ਹੈਗਾ ਵੀ ਆਪਾਂ ਹਜੇ ਵੈਸੇ ਹੀ ਮੰਗਾਂ ਰਹੇ ਹਾਂ ਬਟ ਆਪਾਂ ਨੂੰ ਹਜੇ ਲੋੜ ਨਹੀਂ ਹੈਗੀ ਫਿਰ ਤਾਂ ਚਲੋ ਕੋਈ ਦਿੱਕਤ ਨੀ ਹੈਗੀ। ਜੇ ਮੰਨ ਲਓ ਆਪਾਂ ਨੂੰ ਵਾਪਸ ਕਰਨੀ ਪੈ ਜਾਂਦੀ ਹੈ ਜਾਂ ਬਦਲਣੀ ਪੈ ਜਾਂਦੀ ਹੈ ਹਨਾ? ਚਲੋ ਫੇਰ ਕੋਈ ਵੱਡੀ ਗੱਲ ਨਹੀਂ ਹੈਗੀ ਹਨਾ ਜੇ ਸਮਾਂ ਲੱਗ ਵੀ ਜਾਂਦਾ ਆ।
ਹਾਂਜੀ ਕਈ ਵਾਰ ਉਹ ਚੀਜ਼ਾਂ ਵੀ ਹੁੰਦੀਆਂ ਜਿਹੜੀਆਂ ਔਨ-ਲਾਈਨ ਹੀ ਮਿਲਦੀਆਂ ਜਿੱਦਾਂ ਕੋਈ ਮੰਨ ਲਓ ਆਪਾ ਆਪਣਾ ਕੋਈ ਗੁਆਂਢੀ ਚੀਜ਼ ਲੈ ਗਿਆ ਆਪਾਂ ਨੂੰ ਪਸੰਦ ਆ ਜਾਂਦੀ।
ਆਪਾਂ ਕਹਿਨੇ ਵੀ ਕਿੱਥੋਂ ਲਈ ਹਨਾ ਫੇਰ ਉਹ ਸਾਨੂੰ ਦੱਸ ਦੇ ਆ ਵੀ ਅਸੀਂ ਤਾਂ ਇੱਥੋਂ ਓਨ-ਲਾਈਨ ਮੰਗਈ ਸੀ ਫੇਰ ਆਪਾਂ ਨੂੰ ਵੀ ਹੁੰਦਾ ਚਲੋ ਮੰਗਾ ਲਈਏ।
ਬਿਲਕੁਲ- ਬਿਲਕੁਲ
ਹਾਂਜੀ, ਇਹ ਚੀਜ਼ਾਂ ਫਿਰ ਆਪਾਂ ਨੂੰ ਕਿਉਂਕਿ ਮਾਰਕੀਟ 'ਚ'ਨਹੀਂ ਮਿਲਦੀਆਂ। ਤੇ ਇਹ ਵੀ।
ਹਾਂਜੀ, ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਹਾਂਜੀ ਮਤਲਬ ਜਿਹੜੀਆਂ ਬ੍ਰੈਂਡ ਵਗੈਰਾ ਦੀਆਂ ਚੀਜ਼ਾਂ ਹੁੰਦੀਆਂ ਨੇ ਵਧੀਆ ਚੀਜ਼ਾਂ ਉਹ ਤਾ ਦੇਖੋ ਔਨਲਾਈਨ ਵਧੀਆ ਪੇਜ ਹਨਾ ਜਿਹੜੇ ਹੁੰਦੇ ਨੇ ਹਨਾ ਉੱਥੋਂ ਹੀ ਮਿਲਦੀਆਂ ਨੇ।
ਹਾਂਜੀ।
ਹਾਂਜੀ- ਹਾਂਜੀ ਮਤਲਬ ਜਿਹੜੇ ਜੈਨੂਅਨ ਹੁੰਦੇ ਨੇ। ਹਾਂਜੀ- ਹਾਂਜੀ, ਤੇ ਚਲੋ ਵੈਸੇ ਤਾਂ ਦੇਖੋ। ਊ ਵਧੀਆ, ਦੇਖ ਦੋਨੋਂ ਨੇ ਹਨਾ। ਦੋਨਾਂ ਦੇ ਦੇਖੋ ਆਪਣੇ ਫਾਇਦੇ ਵੀ ਨੇ, ਤੇ ਆਪਣੇ ਨੁਕਸਾਨ ਵੀ ਨੇ, ਪਰ ਚਲੋ ਥੋੜਾ ਇਹ ਹਨਾ ਵੀ ਜਦੋਂ ਆਪਾਂ ਔਨ-ਲਾਈਨ ਵੀ ਕਰਦੇ ਹਾਂ, ਤਾਂ ਆਪਾਂ ਨੂੰ ਸੋਚ ਸਮਝ ਕੇ ਦੇਖ ਕੇ ਫੇਰ ਹੀ ਕਰਨਾ ਚਾਹੀਦਾ।
ਹਮ, ਚਲੋ ਠੀਕ ਐ ਵਧੀਆ ਲੱਗਾ, ਤੁਹਾਡੇ ਨਾਲ ਗੱਲ ਕਰਕੇ।
ਧੰਨਵਾਦ।